ਹੈਲੋ ਸਤਿ ਸ੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ, ਹੋਰ ਜੀ ਕੀ ਹਾਲ ਚਾਲ ਨੇ?
ਬਸ ਵਧੀਆ, ਤੁਸੀਂ ਕਿਵੇਂ ਔ?
ਹਾਂ ਵਧੀਆ ਜੀ, ਉਹ ਮਾਤਾ ਪਿਤਾ ਠੀਕ ਨੇ ਤੁਹਾਡੇ
ਹਾਂਜੀ ਸਭ ਠੀਕ ਤੁਹਾਡੇ ਘਰ ਸਭ ਠੀਕ,
ਹਾਂਜੀ ਸਭ ਵਧੀਆ ਹੋਰ ਰੋਟੀ ਛਕਲੀ
ਹਾਂਜੀ ਛਕ ਲਿਤੀ
ਪ੍ਰਸ਼ਾਦਾ ਪਾਣੀ,
ਹਾਂਜੀ ਤੁਸੀਂ ਕਿਹਾ ਕੀ,
ਹਾਂਜੀ ਬ ਪ੍ਰਸ਼ਾਦਾ ਪਾਣੀ,
ਹੋਰ ਫੇਰ ਅੱਜ ਅੱਜ ਖਾਇਆ ਮੈਂ ਦਾਲ ਰੋਟੀ, ਤੁਸੀਂ ਕੀ ਖਾਇਆ? ਆਲੂ ਬੈਂਗਨ,
ਮੈਂ ਘੀਆ ਖਾਇਆ ਸੀ।
ਘੀਆ ਅਲੱਗ ਹੁੰਦਾ ਤੋਰੀ ਅਲੱਗ ਹੁੰਦੀ।
ਤੋਰੀ ਯੇਲੋ, ਹੁੰਦੀ ਹੈ।
ਅੱਛਾ,
ਘੀਆ ਖਾਇਆ ਸੀ।
ਘੀਆ ਮੇਲ ਹੁੰਦਾ ਤੇ ਤੋਰੀ ਫੀਮੇਲ ਹੁੰਦੀ ਹੈ, ਐਸਾ ਹੀ ਐ।
ਹੂੰ, ਮ ਨੀ ਐਸਾ ਕੁਛ ਨੀ ਐ।
ਅੱਛਾ, ਹੋਰ, ਗਰਮੀ ਦਾ ਕੀ ਹਾਲ ਐ?
ਗਰਮੀ-ਗਰਮੀ ਤਾਂ ਹੈਗੀ ਹੈ?
ਇੱਥੇ ਦੇ ਇਧਰ ਤੇ ਪੂਰੀ ਬਰਫ਼ ਉਪਰ ਹੋਈ ਔਈ ਐ ਬਰਫ਼ ਨਾਲ ਭਰਿਆ ਏ ਉੱਪਰ ਢੱਕਿਆ ਹੋਇਐ ਘਰ ਸਾਡਾ ਬਾਹਰ ਹੀ ਗੇਟ ਈ ਨਹੀਂ ਖੁੱਲ੍ਹ ਰਿਹਾ ਬਰਫ਼ ਕਰਕੇ,
ਔਹੋ,
ਬਰਫ਼ ਪਈ ਗਈ ਅੰਦਰ ਈ ਪੂਰਾ ਦਿਨ ਉਹਹੀ
ਤੁਸੀਂ ਸਵੈਟਰ ਪਾਲੋ ਨਾ। ਸਵੈਟਰ
ਨਹੀਂ ਹੁਣ ਮੈਂ ਰਜਾਈ ਲੀਤੀ ਹੋਈ ਐ। ਹੁਣ ਤਾਂ ਨੀਂ ਏਨ ਠੰਡ ਲੱਗਦੀ ਹੀਟਰ ਵੀ ਚਲਾਿਆ ਦਾ ਐ, ਲੱਕੜਾਂ ਵੀ ਬੱਲ ਰਹੀਆਂ ਨੇ ਤੇ ਉਹਨੂੰ ਹੀਟਰ ਚਲਾਇਆ ਕੋਲ ਬਿਲਕੁਲ ਰਜਾਈ ਲਿੱਤੀ ਦੋ ਰਜਾਈਆਂ ਨਾਲ ਕੋਟ ਪਾਇਆ ਦਾ ਵ ਗਰਮ ਜਾਨਵਰ ਦੀ ਜਾਨਵਰ ਦੀ ਉਹ ਹੁੰਦੀ ਚਮੜੀ ਜਾਨਵਰ ਦੀ ਖਣ ਵਾਲਾ ਕੋਟ ਪਾਇਆ।
ਹੋਰ ਮੂੰਗਫਲੀ ਵੀ ਲੈ ਆਂਦੇ ਫਿਰ ਨਾਲ।
ਨਹੀਂ ਇੱਥੇ ਦੇ ਬਸ ਖਾਂਦੇ, ਪੀਂਦੇ ਰਹਿੰਣੇ ਆਪਾਂ ਘਰ ਬਾਹਰ ਜਾਇਆ ਨ੍ਹੀਂ ਜਾਂਦਾ ਬਰਫ ਪਈਦੀ ਐ ਕੰਮ ਛੁੱਟੀਆਂ ਪਈਦੀਆਂ ਨੇ ਆਰਾਮ ਨਾਲ ਰਹਿ ਕੇ ਕੁਲ ਖਾਂਦੇ ਰਹੋ ਪੀਂਦੇ ਰਹੋ ਟੀ ਵੀ ਦੇਖੋ ਫਿਰ ਸੋਜੋ ਇਹ ਖਾਓ ਪੀਓ ਸੋਜੋ। ਬਾਹਰ ਕਿਧਰੇ ਜਾਆ ਨੀਂ ਜਾਂਦਾ। ਹੋਰ ਬਣ ਆਪਣੇ ਆਪ ਬਣਾਈ ਜਾਂਣੇ ਆਂ।
ਬਣਾਇਆ ਤੁਸੀਂ?
ਏ ਪ ਪਨੀਰ। ਪਨੀਰ ਹਾਂ ਪਨੀਰ ਨੂੰ ਜਿਵੇਂ ਨਾਂ ਮ ਬਸ ਲੱਕੜ ਬਾਲ ਕੇ ਲੱਕੜ ਦੇ ਉੱਤੇ ਬੋਲ ਤਰਿਆ ਪਾਗਲ ਹੋ ਗੀ ਹੋ ਗੀ।
ਕਿਵੇਂ ਹੋਣਾ। ਕਿਵੇਂ ਬਣਾਇਆ? ਕਿਵੇਂ?
ਲਕ
ਕਿਵੇਂ ਬਣਾਇਆ?
ਲੱਕੜ ਵਾਲ ਕੇ ਲੱਕੜ। ਸੀ ਸੀ ਸੀਟ ਦੇ ਵਿੱਚ ਧੋ ਕੇ ਅਹ ਇਹ ਪਨੀਰ ਦਾ ਟੁਕੜਾ ਫਿਰ ਦੋ ਪਿਆਜ਼ ਦੇ, ਫਿਰ ਪਨੀਰ ਦਾ ਟੁਕੜਾ, ਫਿਰ ਦੋ ਸ਼ਿਮਲਾ ਮਿਰਚ ਪਨੀਰ ਦਾ ਟੁਕੜਾ, ਫਿਰ ਪਿਆਜ਼ ਫਿਰ ਪੀ ਮ ਦਾ ਟੁ ਕੜਾ ਫਿਰ ਸ਼ਿਮਲਾ ਮਿਰਚ। ਕਰਕੇ ਚਾਰ, ਪੰਜ ਸਿੱਖਾਂ ਲਗਾ ਕੇ, ਉਹਨੂੰ ਪਨੀਰ ਨੂੰ ਮੈਰੀਨੇਟ ਕੀਤਾ ਸੀ।
ਪਰ ਉਹ ਤੇ ਪਨੀਰ ਸਾੜ ਜਾਂਦਾ, ਹੈਗਾ ਨਾ ਫਿਰ
ਨਾ, ਨਾ ਬੜਾ ਵਧੀਆ ਰੋਸਟ ਹੋ ਜਾਂਦਾ ਸਮੋਕੀ ਫਲੇਵਰ ਆ ਜਾਂਦਾ, ਜ਼ਿਆਦਾ ਦੇਰ ਕਰੋਗੇ ਤਾਂ ਹੋਏਗਾ ਨਾ ਉਹ ਤੇ ਪੂਰਾ ਧਿਆਨ ਰੱਖੋ ਨਾਲ ਦੇ ਨਾਲ ਮੱਖਣ ਲਗਾਉਂਦੇ ਰਹੋ ਫੇਰ ਨੀ ਸੜੇਗਾ। ਬਾਅਦ ਚੋਂ ਜਦੋਂ ਹੋ ਜਾਏ, ਉਹਨੂੰ ਨਿਕਾਲ ਕੇ ਬਾਊਲ ਚ ਉਹਦੇ ਕਰੀਮ ਪਾਓ, ਮੱਖਣ ਪਾਓ, ਨਮਕ ਮਸਾਲੇ ਪਾ ਕੇ ਉਹਨੂੰ ਮਿਕਸ ਕਰਕੇ ਖਾਓ ਓਹੋ ਸਵਾਦ ਨਜਾਰੇ ਤੁਹਾਨੂੰ ਕੀ- ਕੀ ਬਣਾਉਣਾ ਆਉਂਦਾ
ਮੈਨੂੰ ਕੁੱਛ ਨੀ ਆਉਂਦਾ ਬਣਾਉਣਾ।
ਅੱਛਾ, ਖਾਣਾ ਆਉਦਾ।
ਆਹ, ਹਾਂ। ਬਸ ਖਾਣਾ ਆਉਂਦਾ।
ਕੁੱਛ ਖਾ ਲੈਂਦੇ ਓ
ਹਾਂ।
ਜਾਨਵਰ- ਪੰਛੀ ਸਭ ਕੁੱਛ
ਨਈ
ਹੋਰ
ਤੁਸੀਂ ਸਿੱਖ ਲੈਣਾ ਨਾ ਬ ਨਾਨਾ
ਹਾਂ ਮੈਂ ਸਿੱਖ ਰਿਹਾ ਵਾਂ ਮੈਨੂੰ ਤੁਹਾਨੂੰ ਦੱਸਿਆ ਨਾ ਮੈਨੂੰ ਬਣਾਉਣਾ ਪਨੀਰ ਬਣਾਉਣਾ ਆ ਗਿਆ ਉਹ ਮੈਂ ਚਿਕਨ ਬਣਾਉਣਾ ਸਿਖ ਗਿਆ ਪਹਿਲੇ ਚਿਕਨ ਲਿੱਤਾ ਓਹਨੂੰ ਧੋਤਾ ਧੋ ਕੇ ਚਿਕਨ ਨੂੰ ਅਹ ਚਿਕਨ ਦੇ ਵਿੱਚ ਪਾਏ ਕੀ ਕਹਿੰਦੇ ਓਹਨੂੰ
ਚਿਕਨ-ਚਿਕਨ ਚਲੋ ਮੈਂ ਬਣਾ ਦਵਾਂਗੇ, ਤੁਸੀਂ ਬਸ ਧੋ ਦੇਣਾ
ਹੂੰ-ਹੂੰ ਥੋਨੂੰ ਸਿਖਾ ਰਿਹਾ ਲੈਮਨ ਚਿਕਨ ਬਣਾਣਾ। ਉਹਦੇ ਵਿੱਚ ਆਪਾਂ ਹਾਂ ਚਿਕਨ ਅੱਧਾ ਧੋਤਾ ਉਸ ਤੋਂ ਬਾਉਲ 'ਚ ਪਾ ਕੇ ਉਹਨੂੰ ਉਹਦੇ ਵਿੱਚ ਅਸੀਂ ਅੱਧਾ ਕਟੋਰੀ ਦਹੀਂ ਪਾਈ ਦਹੀਂ ਪਾਤੀ ਫੇਰ ਉਸ ਉਸ ਤੋਂ ਬਾਅਦ ਅਸੀਂ ਅਦਰਕ ਲਸਣ ਦੀ ਪੇਸਟ ਪਾਈ
ਚੀ ਚਿਕਨ ਦੇ ਚਿਕਨ ਦੇ ਵਿੱਚ ਈ
ਹਾਂ-ਹਾਂ-ਹਾਂ-ਹਾਂ। ਤੇ ਅਦਰਕ ਲਸਣ ਦੀ ਪੇਸਟ ਪਾ ਕੇ ਉਸ ਤੋਂ ਬਾਅਦ ਅਸੀਂ ਨਿੰਬੂ ਅ ਪਾਇਆ
ਨਹੀਂ ਸਮਝ ਨਹੀਂ ਆਈ।
ਅਦਰਲ ਲਸਣ ਦੀ ਪੇਸਟ ਪਾ ਤੀ।
ਨਹੀਂ ਪਹਿਲਾਂ ਚਿਕਨ ਧੋਤਾ ਉਹਨੂੰ ਬਾਊਲ ਚ ਪਾਇਆ ਫਿਰ ਦਹੀਂ ਪਾ ਤੀ ਫੇਰ।
ਹਾਂ, ਤੇ ਫੇਰ ਅਦਰਕ ਲਸਣ ਦੀ ਪੇਸਟ ਪਾਈ।
ਅੱਛਾ ਠੀਕ ਹੈ।
ਫੇਰ ਉਸ ਤੋਂ ਬਾਅਦ ਲੈਮਨ ਪਾ ਤਾ। ਲੈਮਨ ਦਾ ਰੱਸਾਂ, ਫਿਰ ਉਸ ਤੋਂ ਬਾਅਦ। ਥੋੜਾ ਜਿਹਾ ਨਮਕ ਮਸਾਲਾ ਪਾ ਤਾ।
ਹਾਂ ਠੀਕ ਹੈ।
ਫਿਰ ਉਹਨੂੰ ਚੰਗੀ ਤਰ੍ਹਾਂ ਮੈਰੀਨੇਟ ਕਰਤਾ।
ਹੂੰ।
ਮੈਰੀਨੇਟ ਕਰ ਤੇ ਅਸੀਂ ਅੱਧੇ ਘੰਟੇ ਉਹਦੇ ਵਿੱਚ ਅਸੀਂ ਥੋੜੀ ਅਹ ਹਰੀ ਮਿਰਚ ਵੀ ਪਾਣੀ ਹੈ। ਲੰਬੀ ਲੰਬੀ ਕੱਟ ਕੇ। ਲੰਬੀ ਲੰਬੀ ਕੱਟ ਹਰੀ ਵਿੱਚ ਪਾਤੀ ਉਸ ਤੋਂ ਬਾਅਦ ਅਸੀਂ ਅੱਧੇ ਘੰਟੇ ਵਾਸਤੇ ਮੈਰੀਨੇਟ ਕਰਨ ਵਾਸਤੇ ਰੱਖਤਾ ਉਹਨੂੰ ਠੀਕ ਹੈ ਜੀ।
ਠੀਕ ਹੈ।
ਬਾਅਦ ਅਸੀਂ ਅ ਪੈਨ ਲਿੱਤਾ ਪੈਨ ਚ ਅ ਮੱਖਣ ਪਾਇਆ। ਮੱਖਣ ਦੇ ਵਿੱਚ ਅਸੀ ਪਾਈ ਅਹ ਅਦਰਕ ਔਰ ਲਸਣ ਬਰੀਕ ਬਰੀਕ ਕੱਟ ਕੇ ਨ ਲੰਬੇ ਲੰਬੇ ਕੱਟ ਕੇ। ਉਹਨੂੰ ਰੋਸ ਉਹ
ਮਤਲਬ ਇੱਕ ਅਲੱਗ ਬਟਰ ਚ ਪਾਣੇ ਔਰ ਇੱਕ ਚਿਕਨ ਦੇ ਵਿੱਚ।
ਹਾਂ ਹਾਂ ਹਾਂ ਹਾਂ ਹਾਂ ਤੇ ਉਹਨੂੰ ਅਸੀ ਉਹ ਕਰਤਾ ਉਸ ਤੋਂ ਬਾਅਦ ਅਹ ਜ ਜਿਹੜਾ ਚਿਕਨ ਲਿੱਤਾ ਸੀ ਅਸੀ ਉਹ ਚਿਕਨ ਹਾਂ। ਚਿਕਨ ਨੂੰ ਉਹਦੇ ਚ ਪਾ ਤਾ, ਫੇਰ ਥੋੜ੍ਹੀ ਦੇਰ ਬਾਅਦ ਉਹਨੂੰ ਪਲਟ ਤਾ ਦੂਸਰੀ ਤਰਫ ਕਰਤਾ ਚਿਕਨ ਦੇ ਪੀਸ ਸਾਰੇ ਪਲਟਤੇ ਇੱਕ ਤਰਫ ਤੋਂ ਲਾਲ ਹੋਗੇ ਦੂਸਰੀ ਤਰਫ਼ ਤੋਂ ਫਿਰ ਦੁਬਾਰਾ ਲਾਲ ਦੂਸ ਲਾਲ ਹੋ ਜਣਗੇ ਨਾ। ਪ੍ਰਸਤੁਤ ਨਹੀਂ ਆਪਾਂ ਚਿਕਨ ਪਾਇਆ ਉਸ ਤੋਂ ਬਾਅਦ ਅਸੀਁ ਜਿਹੜਾ ਅੱ ਅੱਧੀ ਦਹੀਂ ਪਾਈ ਸੀ ਨਾ ਅੱਧੀ ਕਟੋਰੀ। ਤੇ ਅਦੀ ਕਟੋਰੀ ਹੋਰ ਦਹੀ ਪਾ ਦਿਓ ਓਦੇ ਉੱਤੇ। ਫੇਰ ਉਸ ਤੋਂ ਬਾਅਦ ਅਸੀਂ ਦਸ ਮਿੰਟ ਵਾਸ ਤੇ ਉਹਨੂੰ ਢੱਕ ਤਾ।
ਤੇ ਕਰੀਮ ਨੀ ਪਾਈ,
ਕਰੀਮ ਵੀ ਹਾਂ ਕਰੀਮ ਵੀ ਪਾਣੀ ਸੋਰੀ ਕਰੀਮ ਯਾਦ ਆ ਗਈ, ਮੈਨੂੰ ਤੁਹਾਨੂੰ ਕਹਿਣ ਤੇ ਕਰੀਮ ਪਾ ਤੀ ਨਹੀਂ ਕਰੀਮ ਉਹ ਦਹੀਂ ਨੀ ਪਾਈ ਸੀ, ਉਹ ਦਹੀਂ ਦਹੀਂ ਲੱਗ ਰਿਹਾ। ਉਹ ਕਰੀਬ ਪਾਈ ਸੀ ਅਸੀਂ ਦੁਬਾਰਾ ਦੂਸਰੀ ਵਾਰ ਆਈਏ ਨਾ ਫਰੀ ਮੇ
ਹਾਂ, ਤੁਹਾਡੇ ਤੋਂ ਜ਼ਿਆਦਾ ਮੈਨੂੰ ਪਤਾ ਹੈ।
ਹਾਂ, ਤੇ ਕਰੀਮ ਪਾਈ ਕਰਿਮ ਪਾਉਣ ਤੋਂ ਬਾਅਦ ਅਸੀਂ ਉਹਨੂੰ ਢੱਕਤਾ।
ਅੱਛਾ
ਫੇਰ ਅਸੀਂ ਉਹਨੂੰ ਦ ਦੁਬਾਰਾ ਪਲਟੀ ਮਾਰਤਾ, ਦੂਸਰਾ ਫੇਸ ਕਰਤਾ ਉਹਦਾ ਫੇਰ ਉਸ ਤੋਂ ਬਾਅਦ ਅਸੀਂ
ਕਿਹੜੀ ਫਲਟੀ ਮਾਰਤੀ??
ਚਿਕਨ ਯਾਰ ਚਿਕਨ, ਚਿਕਨ ਹੈ ਨਾ ਜਿਹੜਾ ਇਹ ਗਰੇਵੀ ਵਾਲਾ ਨੀ ਹੈਗਾ। ਤੁਸੀਂ ਇਹ ਸਮਝਓ ਕਿ ਗਰੇਵੀ ਹੋਏਗੀ ਗਰੇਵੀ ਵਾਲਾ ਨ ਹੈਗਾ। ਇਹਨੂੰ ਅਸੀਂ ਫਿਰ ਦੁਬਾਰਾ ਤੋਂ ਜਿਵੇਂ ਅਸੀਂ ਉਹ ਤਵੇ ਦੇ ਉੱਤੇ ਉਹ ਕਰਦੇ ਆ ਨਾ, ਸੇਖਦੇ ਹਾਂ
ਹਾਂ
ਉ ਵੀ ਹੋਵੇਗਾ। ਦਸ ਮਿੰਟ ਵਾਸਤੇ ਅਸੀਂ ਰੱਖਾਂਗੇ ਨਾ ਉਹਨੂੰ ਇੱਕ ਸਾਈਡ ਤੇ ਫਿਰ ਦੂਸਰੀ ਸਾਈਡ ਤੋਂ ਪਕਾਉਣ ਵਾਸਤੇ ਅਸੀਂ ਉਹਨੂੰ ਪਲਟੀ ਮਾਰਨੀ ਪਏਗੀ ਚਿਕਨ, ਚਿਕਨ ਦੇ ਪੀਸਿਸ ਨੂੰ ਪੀੇ ਦੂਸਰੀ ਸਾਈਡ ਤੋਂ ਫਿਰ ਉਸ ਤੋਂ ਬਾਅਦ ਦਸ ਮਿੰਟ ਹੋਰ ਲਗਾ ਕੇ ਓਨੀ ਦੇਰ ਚ ਪੂਰਾ ਪੱਕ ਜਾਏਗਾ ਫਿਰ ਉਸ ਤੋਂ ਬਾਅਦ ਉਹਨੂੰ ਖੋਲਾਂਗੇ, ਉਹਨੂੰ ਘੁਮਾਇਆ, ਉਹਦੇ ਉੱਤੇ ਨਿੰਬੂ ਨਿਚੋੜਿਆ, ਉਹਨੂੰ ਪਲੇ ਉਹਦੇ ਉੱਤੇ ਗਾਰਨਿਸ਼ਿੰਗ ਕੀਤੀ ਕਿ ਕਹਿੰਦੇ ਨੇ ਪੂਦੀ ਅਹ ਧਨੀਆ ਪਾਇਆ ਚੋਪ ਧਨੀਆ ਕੋਈ ਐੰਟਰ ਤੇ ਉਸ ਤੋਂ ਬਾਅਦ ਉਹਨੂੰ ਗਾਰਨਿਸ਼ ਕਰਕੇ ਆਪਣੀ ਪਲੇਟਿੰਗ ਕਰਕੇ ਤੁਸੀਂ ਸਰਵ ਕੀਤਾ ਫਿਰਸੀਂ ਖਾਓ ਅਤੇ ਤੁਸੀਂ ਉਗਲੀ ਚੱਟ ਤੇ ਰਹਿ ਜਾਓਗੇ ਆਪਣੀ
ਮੈਨੂੰ ਤੇ ਲੱਗੀਆਂ ਗ੍ਰੇਵੀ ਵਾਲਾ ਦੱਸ ਰਹੇ ਹੋ
ਇਹਦੇ ' ਇਹ ਸੈਮੀ ਗਰੇੇਵੀ ਹੈ। ਹਲਕੀ -ਹਲਕੀ ਬਿਲਕੁਲ ਹਲਕੀ- ਹਲਕੀ ਗਰੇੇਵੀ ਹੋਗੀ ਮਤਲਬ ਹੋਵੇਗਾ ਤੇ ਇੱਕ ਗਰੇਵੀ ਜਿਹੜਾ ਉਹਦੇ ਨਾਲ ਪੀਸਿਸ ਦੇ ਨਾਲ ਲੱਗੀ ਜਾਂਦੀ ਹੈ ਨਾ ਉਹਗੀ ਉਹ ਵਾਲ ਪੂਰੀ ਤਰੀ ਨਹੀਂ ਹੋਏਗੀ ਪਾਣੀ ਵਾਲੀ
ਟਰਾਈ ਕਰਨਾ, ਮੈਂ ਵੀ ਬਣਾਵਾਂਗਾ। ਹਾਂ, ਕਾਲੀ ਮਿਰਚ ਵੀ ਪਾਣੀ ਹੈ ਇਹਦੇ' ਚ ਯਾਦ ਰੱਖਣਾ ਸਟਾਰਟਿੰਗ ਚ ਪਾਨੀ ਕਾਲੀ ਮਿਰਚ
ਨੂੰ ਬਸ ਬਨਣਾ ਮੈਂ ਮੈਗੀ ਪਾਸਤਾ, ਮੈਕਰੋਨੀ, ਸੈਂਡਵਿਚ, ਭਿੰਡੀ, ਗੋਭੀ -ਆਲੂ
ਹਾਂ
ਪਰਾਂਠਾ
ਹ ਅਲੂ
ਕੀ ਮਤਲਬ ਮੈਂ ਉੱਲੂ ਬਣਾ ਰਹੀ ਆ! !
ਚਲੋ ਤੁਹਾਡੇ ਨਾਲ ਗੱਲ ਕਰਕੇ ਬੜਾ ਅੱਛਾ ਲੱਗਿਆ।
ਹਾਂਜੀ, ਮੈਨੂੰ ਵੀ ਬਹੁਤ ਵਧੀਆ ਲੱਗਿਆ। ਵਾਪਿਸ ਮਿਲਾਂਗੇ, ਵਾਪਿਸ ਗੱਲ ਕਰਾਂਗੇ ਚਲੋ ਜੀ, ਫਿਰ ਠੀਕ ਹੈ ਤੁ ਠੀਕ ਹੈ ਜੀ, ਠੀਕ ਹੈ, ਠੀਕ ਹੈ ਜੀ, ਸਤਿ ਸ੍ਰੀ ਅਕਾਲ